ਹਲੀ
ਹਾਂਜੀ?
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਕੀ ਹਾਲ ਚਾਲ, ਠੀਕ ਹੋ ਤੁਸੀਂ?
ਹਾਂਜੀ ਮੈਂ ਠੀਕ, ਤੁਸੀਂ ਠੀਕ ਹੋ?
ਹਾਂਜੀ ਮੈਂ ਵੀ ਠੀਕ, ਮੈਂ ਤੁਹਾਨੂੰ ਫੋਨ, ਮੈਂ ਫੋਨ ਤਾਂ ਕੀਤਾ ਸੀ ਕਿਉਂਕਿ, ਮੈਂ ਨਾ ਮੇਰੇ ਫਾਦਰ ਤੁਹਾਨੂੰ ਜਾਣਦੇ ਆ, ਹਨਾ ਤੇ ਮੈਂ ਤੁਹਾਨੂੰ ਨਾ ਪੁੱਛਣਾ ਸੀ, ਕਿਉਂਕਿ ਅਸੀਂ ਹੁਣ ਮੇਰੇ ਕੋਲਜ ਦੀ ਨਾ ਛੁੱਟੀਆਂ ਪੈ ਗਈਆਂ, ਤੇ ਤੁਹਾਡਾ ਵੀ ਜੋ ਡੋਟਰ ਏ
ਹਮ, ਹਮ।
ਤੁਹਾਡੀੇ ਡੋਟਰ ਮੇਰੇ ਤੋਂ ਥੋੜ੍ਹੀ ਛੋਟੀ ਏ, ਜ਼ਿਆਦਾ ਨੀ, ਹਨਾ।
ਹਾਂਜੀ, ਹਾਂਜੀ।
ਤੇ ਫਿਰ ਉਹਨੂੰ ਮੈਂ ਪੁੱਛਣਾ ਸੀ, ਉਹਦੇ ਨਾਲ ਮੈਂ ਕੋਂਟੈਕਟ ਕਰਨਾ ਸੀ। ਕਿਉਂਕਿ ਅਸੀਂ ਨਾ ਕਿੱਥੇ ਸੋਚ ਸੋਚ ਰਹੇ ਸੀ, ਬਾਹਰ ਘੁੰਮਣ ਜਾਵਾਂਗੇ, ਤੇ ਕੋਈ ਪਲੈਨ ਬਣ ਨੀ ਰਿਹਾ ਸੀ, ਕੋਈ ਨਾਲ ਜਾਣ ਵਾਸਤੇ, ਨਾਲ ਸਾਨੂੰ ਹਜੇ ਨਾ ਜਗ੍ਹਾ ਪਤਾ ਨਹੀਂ, ਕਿ ਅਸੀਂ ਕਿਥੇ ਕਿਥੇ ਜਾ ਸਕਦੇ ਹਾਂ, ਘੁੰਮਣ।
ਠੀਕ, ਵੈਸੇ ਤੁਹਾਨੂੰ ਵੈਸੇ ਤੁਹਾਨੂੰ ਪਸੰਦ ਕਿਹੋ ਜਿਹਾ ਇਲਾਕਾ ਹੈ ਠੰਡਾ ਇਲਾਕਾ ਜਾਂ ਬਸ ਘੁੰਮਣ ਵਾਸਤੇ ਕੋਈ ਵੀ ਜਗ੍ਹਾ
ਨਈ ਵੈਸੇ ਤੇ ਮੈਨੂੰ ਉਹ ਨਾ ਮਾਊਂਟੇਨ ਹੁੰਦੇ ਆ ਠੰਡਾ ਉਹ ਸਭ ਵਧੀਆ ਲੱਗਦਾ ਹੈ।
ਹੂੰ ਫੇਰ ਤਾਂ ਬੈਸਟ ਹੈ ਇੱਥੇ ਮ ਮੰਸੂਰੀ ਵੀ ਹੈ ਮਸੂਰੀ ਹਿਲ ਸੁਣੀ ਤੁਸੀ ਮਸੂਰੀ ਹਿਲ
ਹਾਂਜੀ-ਹਾਂਜੀ, ਸੁਣਿਆ
ਉੱਥੇ ਬੜਾ ਅੱਛਾ ਰੋਡ ਹੈਗਾ ਮਾਲ ਰੋਡ ਹੈਗਾ ਹੈ ਔਰ ਅੱਗੇ ਕੈਂਪਟੀ ਫਾਲ ਹੈਗਾ ਉੱਥੋਂ ਦੀ ਝਰਨਾ ਗਿਰਦਾ ਇੱਕ
ਅੱਛਾ-ਅੱਛਾ ਤੇ ਉਹ ਕਿੰਨ, ਮਤਲਬ ਕਿੰਨਾ ਟਾਈਮ ਲੱਗਦਾ ਤੁਹਾਡੇ ਉੱਥੋਂ ਦੀ ਮਨਸੂਰੀ ਵਸਤੇ,
ਸਾਡੇ ਇੱਥੋਂ ਲੱਗ ਜਾਂਦੇ ਨੇ ਚਾਰ ਪੰਜ ਘੰਟੇ ਲੱਗ ਜਾਂਦੇ ਨੇ।
ਓਕੇ-ਓਕੇ ਅੱਛਾ ਔਰ ਅਗਰ ਅਸੀਂ ਕੋਈ ਵੇ ਥੋੜਾ ਵਾਟਰ ਪਾਰਕ ਵਗੈਰਾ ਦਾ ਵੇਖੀਏ ਜਾਣਦਾ ਉੱਥੇ
ਵੋਟਰ ਪਾਰਕ ਤਾਂ ਮੈਨੂੰ ਪਤਾ ਨੀ ਮੈਂ ਨਾ ਹੁਣੇ ਜਦੋਂ ਬੱਚੇ ਦੀਆ ਛੁੱਟੀਆਂ ਸਟਾਰਟ ਹੋਈ ਸੀ ਨਾ,
ਹਾਂਜੀ।
ਜਦੋਂ ਛੁੱਟੀਆਂ ਸਟਾਰਟ ਹੋਈ ਸੀ ਤੇ ਮੈਂ ਇਹਨਾਂ ਨੂੰ ਘੁੰਮਾਣ ਲੈ ਕੇ ਗਿਆ ਵਾ ਸਾਊਥ ਸਾਈਡ।
ਓਕੇ-ਓਕੇ, ਸਾਊਥ ਵਿੱਚ ਤੁਸੀਂ ਕਿਵੇਂ ਗਏ ਸੀ ਸਾਥ ਵਿੱਚ ਏਅਰਪਲੇਨ ਨਾਲ ਜਾਂ ਫਿਰ ਬ
ਹਾਂ, ਨਹੀਂ ਬਾਏ ਏਅਰ ਗਿਆ ਸੀ ਮੈਂ,
ਓਕੇ।
ਬਏ ਏਅਰ ਗਿਆ ਸੀ। ਤੇ ਆਇਆ ਵੀ ਬਏ ਏਅਰ ਹਾਂ ਉੱਥੋਂ ਦੀ ਮੈਂ ਇਥੋਂ ਦੀ ਸੀ ਦ ਉਤਰਿਆ ਸੀ ਮੈਂ ਅ
ਤਮਿਲਨਾਡੂ ਉਤਰਿਆ ਸੀ ਮੈਂ।
ਓਕੇ-ਓਕੇ।
ਹਾਂਜੀ ਮੈਂ ਤਾਮਿਲਨਾਡੂ ਉਤਰਰਿਆ ਸੀ ਫੇਰ ਉਸ ਤੋਂ ਬਾਅਦ ਉੱਥੋਂ ਦੀ ਮੈਂ ਗਿਆ ਸੀ, ਪੌਡੀਚਰੇ
ਓਕੇ, ਤੇ ਉਹ ਕੋਈ ਉਹ ਕੈਸੀ ਜਗ੍ਹਾ ਏ ਕੋਈ ਸੀ ਏਰੀਆ ਐ।
ਹਾਂ ਸੀ ਏਰੀਆ ਬਹੁਤ ਬੈਸਟ ਏਰੀਆ ਇਨਵਾਇਰਮੈਂਟ ਅੱਛਾ ਉੱਧਰ ਦਾ ਤੇ ਸੀ ਗ੍ਰਰੀਨਰੀ ਬਹੁਤ ਹੈ। ਤੇ ਵੋ ਅਹ ਜੋ ਸਮੁੰਦਰ ਦਾ ਕਿਨਾਰਾ ਹੁੰਦਾ ਹੈ, ਬੀਚ ਆਉਂਦੇ ਐ ਬਹੁਤ ਬਹੁਤ ਅੱਛੇ-ਅੱਛੇ ਹੈਗੇ ਆ ਉੱਥੇ ਬੀਚ ਪੂਰਾ
ਮੈਂ ਤੇ ਪਰ ਸੁਣਿਆ ਸੀ, ਹਾਂ ਉਹੀ ਮੈਂ ਸੁਣਿਆ ਸੀ ਕਿ ਬੀਚ ਵਾਲੇ ਏਰੀਆ ਤੇ ਜਿਵੇਂ ਜਾਂਦੇ ਹਾਂ ਅਸੀਂ ਲੋਕ ਤੇ ਬੀਚ ਵਾਲੇ ਏਰੀਆ ਤੇ ਇੱਕ, ਤੇ ਬਹੁਤ ਜ਼ਿਆਦਾ ਕੀ ਕਹਿੰਦੇ ਆ ਬਿਲਕੁਲ ਅਨਟਾਈਡੀ ਜਾ ਹੁੰਦਾ ਹੈ ਗੰਦਾ ਜਾ ਬਹੁਤ ਡਸਟ ਧੋਂਦੀ ਏ ਬਹੁਤ ਸ ਕੌੜਾ ਪਿਆ ਹੁੰਦਾ ਏ,
ਨਹੀ ਇਹੋ ਜਿਹੇ ਵੀ ਹੁੰਦੇ ਐ ਲੇਕਿਨ ਤੇ ਜਿੱਥੇ ਅਸੀਂ ਗਏ ਸੀ ਉੱਥੇ ਬਿਲਕੁਲ ਨੀਟ ਐਂਡ ਕਲੀਨ ਸੀ ਬੀਚ
ਓਕੇ।
ਹਾਂ ਪੌਡੋਚੈਰੀ ਦੇ, ਪੋਂਡੇਚਹਿਰੀ ਚ ਹੀ ਹੈਗਾ ਸੀ ਬੀਚ ਉਹਦਾ ਤੁਸੀਂ ਹਿਸਟਰੀ ਚੈੱਕ ਕਰੋਗੇ ਨਾ ਹਿਸਟਰੀ ਵੀ ਬੜੀ ਅੱਛੀ ਹੈਗੀ ਹੈ। ਉਹ ਜੋ ਅੰਗਰੇਜ਼ ਹੈਗੇ ਸੀ ਸਾਡੇ ਸਾਡੇ ਹਾਂ ਟਾਈਮ ਤੋਂ ਪਹਿਲੇ ਉਹਨਾਂ ਨੇ ਉਹ ਉਹ ਸਾਰੀ ਸਿਟੀ ਬਨਾਈ ਹੋਈ ਐ
ਓਕੇ ਓਕੇ ਮਤਲਬ ਏਹਿਸਟੋਰੀਕਲ ਏ
ਹਾਂ ਹਾਂਜੀ-ਹਾਂਜੀ ਇਸ ਤੋਂ ਵੀ ਪਹਲੇ ਉਸ ਤੋਂ ਬਾਅਦ ਅਸੀਂ ਫਿਰ ਅਗੇ ਸੇਲਮ ਚਲੇ ਗਏ
ਓਕੇ, ਉੱਥੇ ਕੀ ਏ
ਹਾਂ ਸੋਰੀ ਸੇਲਮ ਨੀ ਮੈਸੂਰ ਮੈਸੂਰ ਚਲੇ ਗੇਆ ਸੀ
ਅੱਛਾ ਮੈਸੂਰ ਮੈਸੂਰ ਦਾ ਤੇ ਮੈਂ ਸੁਣਿਆ ਤੇ ਕਿ ਖਾਣਾ ਬਹੁਤ ਡਿਫਰੈਂਟ ਏ ਇਟਿੰਗ ਸਟਾਈਲ ਉੱਥੇ ਦਾ ਥੋੜ੍ਹਾ ਅਲੱਗ ਏ ਖਾਨ ਪੀਨ ਦਾ ਸ਼ਾਇਦ ਉੱਥੇ ਇਡਲੀ ਵਗੈਰਾ ਜ਼ਿਆਦਾ ਖਾਈ ਜਾਂਦੀ ਏ
ਹਾਂਜੀ ਹਾਂਜੀ ਹਾਂਜੀ ਡੋਸਾ ਇਡਲੀ ਐ ਚੀਜ਼
ਪੈ ਜਾਂਦੀ ਏ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤੇ ਉਹ ਹੈਗਾ ਏ ਚਿੜੀਆ ਘਰ ਹੈਗਾ ਬੜਾ ਵੱਡਾ ਚਿੜਆ ਘਰ ਹੈਗਾ ਬਹੁਤ ਵੱਡਾ ਚਿੜੀਆ
ਤੇ ਉੱਥੇ ਡਿਫਰੈਂਟ ਡਿਫਰੈਂਟ ਟਾਈਪ ਦੀ ਚਿੜੀਆਂ ਹੁੰਦੀਆਂ ਏ
ਚਿੜੀਆਂ ਵੀ ਬਹੁਤ ਤਰ੍ਹਾਂ ਦੀਆਂ ਹੈਗੀਆਂ ਤਕਰੀਬਨ ਦੋ ਸੌ ਢਾਈ ਸੌ ਪ੍ਰਜਾਤੀ ਤੀ ਹੈਗੀਆਂ ਉੱਥੇ ਚਿੜੀਆਂ ਦੀਆਂ ਉਹ ਫੇਰ ਸਨੇਕ ਸਨੇਕ ਦੀਆਂ ਵੀ ਤਿੰਨ ਚਾਰ ਸੌ ਪ੍ਰਜਾਤੀ ਹੈਗੀਆਂ ਏ
ਉਹੋ ਇੰਨਾ ਵੱਡਾ
ਹਮ ਬਹੁਤ ਵੱਡਾ
ਤੇ ਤੁਸੀਂ ਪੂਰਾ ਘੁੰਮ ਲਿਆ ਸੀ
ਹਾਂ ਪੂਰਾ ਘੁੰਮਦੇ ਰਹੇ ਆ ਅਸੀਂ ਉਹਦੇ ਉਹ ਮਿਲ ਜਾਂਦਾ ਨਾ ਉੱਥੇ ਆਪਣਾ ਤੁਸੀਂ ਪਾਸ ਬਣਵਾ ਲਓ ਅੰਦਰ ਉਹ ਚੱਲ ਰਹੀ ਹੁੰਦੀ ਏ ਇਲੈਕਟ੍ਰਿਕ ਕਾਰ ਚੱਲ ਰਹੀ ਹੁੰਦੀ ਏ ਛੋਟੀ ਜਿਹੀ
ਅੱਛਾ-ਅੱਛਾ ਹਾਂ-ਹਾਂ ਤੇ ਕਿੰਨਾ ਟਾਈਮ ਲੱਗ ਗਿਆ ਸੀ ਤੁਹਾਨੂੰ ਉਹਦੇ ਅੰਦਰ ਘੁੰਮਣ ਇੱਚ
ਪੂਰਾ ਦਿਨ ਪੂਰਾ ਦਿਨ ਅੱਠ ਨੌ ਘੰਟੇ ਲੱਗ ਬਿਲ ਪੂਰਾ ਦਿਨ ਲੱਗ
ਹੋ ਏਨਾ ਵੱਡਾ ਹੈ ਇੰਨਾ ਵੱਡਾ ਸੀ
ਬਹੁਤ ਵੱਡਾ, ਬਹੁਤ ਵੱਡਾ, ਬਹੁਤ ਵੱਡਾ
ਤੇ ਉੱਥੇ ਗਰਮੀ ਸੀ ਯਾ ਮੌਸਮ ਵੈਸਾ ਸੀ
ਹਮ ਹੁਨੇ ਇਹ ਸਮਝੋ ਥ੍ਰਟੀ ਫਾਈਵ ਡਿਗਰੀ ਟੈਂਪਰੇਚਰ ਥ੍ਰਟੀ ਥ੍ਰਟੀ ਫਾਈਵ ਡਿਗ ਟੈਂਪਰੇਚਰ ਸੀ ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਠੰਡ
ਠੰਡ ਹਾਂਜੀ ਮਤਲਬ ਠੀਕ ਏ ਫੇਰ ਐਵੇਂ ਦਾ ਟੈਂਪਰੇਚਰ ਤੇ ਕਿਉਂਕਿ ਠੰਡਾ ਇਚ ਫਿਰ ਜ਼ਿਆਦਾ ਠੰਢ ਹੁੰਦੀ ਏ ਗਰਮੀ ਚ ਜ਼ਿਆਦਾ ਗਰਮੀ ਹੁੰਦੀ ਏ ਤੇ ਇਨਵਾਇਰਮੈਂਟ ਕੋਈ ਕੋਈ ਸਰਵਾਈਵ ਨਹੀਂ ਕਰ ਪਾਦਾ ਨਾ
ਬਿਲਕੁਲ ਬਿਲਕੁਲ ਬੱਚਿਆਂ ਵਾਸਤੇ ਸਾਰਾ ਦੇਖਣਾ ਪੈਂਦਾ ਏ ਨਾ ਬੱਚੇ ਜਦੋਂ ਨਾਲ ਹੋਣ ਨਾ
ਹਾਂ ਕਿਉਂਕਿ ਬੱਚਿਆਂ ਨੂੰ ਬਹੁਤ ਜਲਦੀ ਕੋਲਡ ਵਗੈਰਾ ਲੱਗ ਜਾਂਦਾ ਏ
ਬਿਲਕੁਲ ਬਿਲਕੁਲ ਨਾਲੇ ਮੇਰੇ ਬੱਚੇ ਜ਼ਿਆਦਾ ਤਾਂ ਫੇ ਫੇਵਰੇਟ ਹੈਗਾ ਡੋਸਾ ਇਡਲੀ
ਅੱਛਾ ਡੋਸੇ ਵੀ ਤੇ ਤੁਹਾਡੇ ਅੱਛਾ ਤੇ ਤੁਹਾਡੀ ਵਾਈਫ ਨੂੰ ਬਨਾਨਾ ਆੰਦਾ ਹੋਏਗਾ ਫਿਰ ਡੋਸਾ ਹੈ ਨਾ
ਹਾਂ ਹਾਂ ਉਹ ਵੀ ਬਨਾ ਲੈਂਦੀ ਏ ਉਹ ਟਿਪੀਕਲੀ ਮਹਾਰਾਸ਼ਟਰ ਤੋਂ ਹੈਗੇ ਆ ਪੂਰਾ
ਓਕੇ, ਓਕੇ, ਓਕੇ। ਤੇ ਓਨਾਂ ਨੂੰ ਜਿਵੇਂ, ਮਤਲਬ ਸਭ ਕੁਛ ਬਨਾਨਾ ਆਂਦੈ, ਫਿਰ ਓਨਾਂ ਨੂੰ ਡੋਸਾ, ਸਾਂਬਰ ਵਗੈਰਾ।
ਸਭ, ਸਭ, ਸਭ-ਡੋਸਾ‌, ਸਾਂਬਰ, ਇਡਲੀ, ਨਾਰੀਅਲ ਚਟਨੀ, ਰੈਡ। ਚਟਨੀ, ਹਾ।
ਐ ਤੇ ਬੋਤ ਵਦੀਆ ਗੱਲ ਏ।
ਫੇਰ ਅਸੀਂ ਉਸ ਤੋਂ ਅੱਗੇ ਚਲੇ ਗਏ ਸੀ, ਊਟੀ।
ਓਕੇ।
ਹਾਂ, ਓਟੀ ਚਲੇ ਗਏ, ਊਟੀ ਤਕਰੀਬਨ ਹਿਲ ਸਟੇਸ਼ਨ ਹੈਗਾ, ਊਟੀ ਇੱਕ। ਸਾਊਥ ਦਾ, ਤਾਮਿਲਨਾਡੂ ਦਾ ਨਾ, ਹਿਲ ਸਟੇਸ਼ਨ ਹੈਗਾ ਓਟੀ।
ਹਾਂਜੀ।
ਓਥੇ ਥੋੜ੍ਹਾ ਜੇਆ ਠੰਡਾ ਰੈੰਦੈ, ਟੈਂਪਰੇਚਰ ਦਸ ਡਿਗਰੀ ਤੱਕ ਰੈੰਦੈ, ਦਸ- ਗਿਆਰਾ- ਬਾਰਾਂ ਡਿਗਰੀ ਤੱਕ। ਬਾਕੀ ਹੇਲੋ, ਓਈਓ ਮਾਲ ਰੋਡ ਹੈਗਾ। ਜਿਵੇਂ ਮਨਸੂਰੀ ਮਾਲ ਰੋਡ ਹੁੰਦਾ, ਓ ਵੀ ਮਾਲ ਰੋਡ ਹੈਗਾ ਉੱਥੇ ਵੀ। ਅਜ ਉੱਥੇ ਘੁੰਮੋ, ਸਾਰਾ-ਸਾਰਾ ਇਨਵੋਰਮੈਂਟ ਦੇਖੋ। ਅੱਛਾ ਇਨਵਾਇਰਮੈਂਟ ਹੈਗਾ ਉੱਥੇ, ਉਪਯੋਗ ਬੋਹਤ ਅੱਛੇ ਹੈਗੇ ਓੱਧਰ ਦੇ।
ਓਕੇ, ਮਤਲਬ ਓਥੇ ਤੁਸੀਂ ਠੰਡਾ ਵੀ ਹੋ ਕੇ ਆਏ ਓ, ਗਰਮ ਵੀ। ਲਾਈਕ ਨੋਰਮਲ ਟੈਂਪਰੇਚਰ 'ਤੇ ਵੀ ਔਰ ਓੱਥੇ ਵੀ।
ਹਾ, ਓੱਥੇ ਨਾ ਉਹ ਹੈਗੇ ਨੇ ਬੜੇ ਜਾਦਾ ਓ ਹੁਗ, ਕੀ ਕਹਿੰਦੇ ਨੇ ਓਨੂੰ, ਸੋਰੀ? ਅਹ, ਟੀ-ਬਾਗ।
ਅੱਛਾ, ਅਸਾਮ ਵਿੱਚ, ਅਸਾਮ ਵਿੱਚ ਏ ਟੀ-ਬਾਗ ਔਰ ਕੋਫੀ ਦੇ ਤੇ?
ਅਸਾਮ ਵਿੱਚ ਵੀ ਹੈਗਾ ਨਾ, ਊਟੀ ਵਿੱਚ ਵੀ ਹੈਗਾ, ਜਿੱਥੇ ਅਸੀਂ ਗਏ ਸੀ।
'ਤੇ ਓੱਥੇ ਟੀ ਦੀ ਮੈਨੂਫੈਕਚਰਿੰਗ ਏ।
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਓਕੇ, 'ਤੇ ਓਥੋਂ ਦੀ ਤੁਸੀਂ ਲੈ ਕੇ ਆਏ ਫਿਰ, ਟੀਕਸ?
ਹਾਂ, ਮੈਂ ਦੋ ਟੀ ਲੈ ਕੇ ਆਇਆ ਸੀ, ਇੱਕ ਰੈਗੂਲਰ ਜੋ ਘਰ ਵੀ ਯੂਜ ਹੁੰਦੀ ਏ, ਇੱਕ ਗ੍ਰੀਨ। ਟੀ ਲੈ ਕੇ ਆਇਆ ਸੀ ਮੈਂ ਓਥੋਂ ਦੀ, ਬੋਹਤ ਡਿਫਰੈਂਟ ਤਰ੍ਹਾ ਦੀ ਕੋਈ।
ਸਰਿੰਜ ਸੀ ਉਥੇ?
ਪ੍ਰਾਈਜ਼ ਵਿੱਚ ਕੁਛ ਖਾਸ ਲੱਗਿਆ ਨੇ ਡਿਫਰੈਂਸ, ਥੋੜਾ ਜੇਆ ਈ ਫਰਕ ਏ, ਵੀਹ-ਤਰੀਹ। ਕਿੱਲੋ ਪਿੱਛੇ ਫ਼ਰਕ ਹੈਗਾ ਸੀ, ਜਾਦਾ ਫਰਕ ਨਈ ਸੀ।
ਅੱਛਾ, ਮਤਲਬ ਅਗਰ
ਹੈਲੋ!
ਪੇਜ 'ਤੇ ਕੀ ਪਾ ਪਾਇਆ ਤੇ ਫੋਰ ਟੇਸਟ ਹੋ ਗਿਐ, ਹੈਨਾ?
ਹਾਂ, ਟੇਸਟ ਈ ਬਹੁਤ ਡਿਫਰੈਂਟ ਸੀ। ਬੋਤ ਜਾਦਾ ਡਿਫਰੈਂਟ ਟੇਸਟ ਸੀ, ਪਤਾ ਲੱਗ ਰੇਆ ਸੀ ਕੇ ਕੁੱਝ ਚਾਅ ਪੀ ਰੇ ਆ ਅਸੀਂ।
ਅੱਛਾ-ਅੱਛਾ।
ਕਿਉਂਕਿ ਉੱਥੇ ਜੇੜੇ ਲੋ ਲੋਕਲ ਹੈਗੇ ਨੇ ਨਾ, ਉਹ ਉੱਥੋਂ ਦੀ ਸਾਰੇ ਨਾ ਓ ਲਓ, ਜੇਹੜੇ ਟੂਰਿਸਟ ਹੁੰਦੇ ਨੇ, ਉਨੂੰ ਕੱਠਾ ਕਰਦੇ ਨੇ ਇੱਕ ਜਗ੍ਹਾ 'ਤੇ। ਵੀਹ- ਪੱਚੀ ਜਾਨੇ ਜੋ ਕੱਠੇ ਹੋ ਗਏ ਨਾ
ਹਾਂਜੀ।
ਫੇਰ ਉੱਧਰ, ਇੱਕ ਓਦੇ ਵਿੱਚ ਘੁੰਮਾਂਦੇ ਨੇ, ਫੈਕਟਰੀ ਦੇ ਅੰਦਰ ਘੁੰਮਾਂਦੇ ਨੇ‌‌, ਵਿਜਿਟ- ਵਿਜਿਟ ਕਰਾ 'ਤੇ ਮੇਰੀ ਫੈਕਟਰੀ ਦੇ ਅੰਦਰ ਈ ਲੈ ਜਾਂਦੇ ਨੇ।
ਅੱਛਾ-ਅੱਛਾ, ਓ ਮਤਲਬ ਉਹ ਪੂਰਾ ਦਿਖਾਂਦੇ ਆ। ਕਿ ਕਿਵੇਂ ਮੈਨੂਫੈਕਚਰਿੰਗ, ਉਹਦੀ ਕਿਵੇਂ ਬਨੰਦੇ ਆ।
ਹਾਂ, ਚਾਹ ਪੱਤੀ ਕਿਵੇਂ ਬਨਦੀ ਏ, ਹਾਂਜੀ- ਹਾਂਜੀ। ਬੋਤ ਅੱਛਾ ਐਕਸਪੀਰੀਅੰਸ ਰੇਆ, ਬੋਤ ਅੱਛਾ ਐਕਸਪੀਰੀਅੰਸ ਲੇਆ। ਤੁਸੀਂ ਅਗਰ ਜਾਨੈ ਤੇ ਓ ਬੈਸਟ ਜਗ੍ਹਾ ਰਏਗੀ ਮੇਰੇ ਹਿਸਾਬ ਨਾਲ। ਤੁਸੀ ਸਭ ਕੁੱਛ ਦੇਖ ਲੋਗੇ ਲੇਕਿਨ, ਹੋਨੇ ਚਾਈਦੇ ਨੇ ਤੁਹਾਡੇ ਕੋਲ ਦਸ -ਬਾਰਾਂ ਦਿਨ ਲੇਕਿਨ।
ਅੱਛਾ ਅੱਛਾ ਹਾਂ ਹੁਣ ਤੇ ਵੈਸੇ ਛੁ ਮਤਲਬ ਮੇਰੇ ਕੋਲੇਜ ਔਫ ਹੀ ਚੱਲ ਰਏ, ਤੇ ਮੈਂ ਜਾ ਸਕਦੀ ਹਾਂ ਬਾਕੀ ਤੁਸੀਂ ਤੁਸੀਂ ਸਾਡੇ ਨਾਲ ਚੱਲਣਾ ਨਾ ਤੁਸੀਂ ਪਲਾਨ
ਹਾਂ ਕੋਈ ਨੀ, ਡਿਸਕਸ ਕਰਦੇ ਆਂ ਅਸੀਂ
ਤੁਸੀਂ ਨਾਲ ਚੱਲੋਗੇ ਤੇ ਫਿਰ ਸਾਨੂੰ ਪਤਾ ਚੱਲੇਗਾ, ਕੀ ਕਿੱਥੇ ਕਿੱਥੇ ਜਾਣਾ ਹੈ
ਹਾਂ ਕੋਈ ਨੀ ਡਿਸਕਸ ਕਰਦੇ ਆਂ, ਪਲੈਨ ਬਣਾਉਂਦੇ ਆ
ਹਾਂਜੀ ਤੁਸੀਂ ਇੱਕ ਵਾਰੀ ਮੇਰੇ ਫਾਦਰ ਫਾਦਰ ਨੂੰ ਫ਼ੋਨ ਕਰਨਾ, ਉਹਨਾਂ ਨਾਲ ਤੁਸੀਂ ਪਲੈਨ ਬਣਾਉਣਾ ਫਿਰ ਅਸੀਂ ਚੱਲਾਂਗੇ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਤੇ ਹੁਣ ਤੁਸੀਂ ਚੱਲ ਪਾਓਗੇ ਥੋੜੇ ਦਿਨ ਤੱਕ, ਮਤਲਬ ਹੁਣ ਜਦ ਤੱਕ ਛੁੱਟੀਆਂ ਚੱਲ ਰਹੀਆਂ ਸਾਡੀਆਂ
ਹਾਂ ਚੱਲ ਲਾਂਗੇ, ਟਵੰਟੀ ਤੋਂ ਬਾਅਦ ਟਵੰਟੀ ਹਜੇ ਤਾਂ ਇਹਨਾਂ ਦਾ ਫਾਈਵ ਜੁਲਾਈ ਤੱਕ ਛੁੱਟਿਆਂ ਹੈਗੀਆਂ ਐ ਫਿਫਥ ਜੁਲਾਈ ਤੱਕ ਹੈਲੋ
ਮੈਂ ਫਿਰ, ਮੇਰੀ ਇੱਕ ਵਾਰੀ ਫਾਦਰ ਨਾਲ ਗੱਲ ਕਰਨਾ ਹੈ ਨਾ ਫੇਰ ਮੈਂ ਤੁਹਾਨੂੰ ਕੋਲ ਇੱਕ ਵਾਰੀ ਫ਼ੋਨ ਕਰਕੇ ਦੁਬਾਰਾ ਪੁੱਛਾਂਗੀ, ਫੇਰ ਚੱਲਾਂਗੀ
ਹਾਂ ਬਿਲਕੁਲ ਬਿਲਕੁਲ
ਠੀਕ ਏ, ਚਲੋ ਫਿਰ ਮੈਂ ਕਰਦੀ ਆਂ ਤੁਹਾਨੂੰ ਕੱਲ ਠੀਕ ਹੈ, ਓਕੇ ਜੀ, ਬਾਏ ਸਤਿ ਸ਼੍ਰੀ ਅਕਾਲ।